ਜੀ,
ਸਤਿ ਸ਼੍ਰੀ ਅਕਾਲ ਜੀ,
ਹੋਰ ਜੀ ਕੀ ਹਾਲ ਚਾਲ?
ਵਧੀਆ ਜੀ, ਵਧੀਆ-ਵਧੀਆ ਤੁਸੀਂ ਸੁਣਾਓ? ਹੋਰ ਰੋਟੀ ਰੁਟੀ ਖਾ ਲਈ?
ਹਾਂਜੀ-ਹਾਂਜੀ, ਮੈਂ ਖਾ ਲਈ ਸੀ ਔਰ ਤੁਸੀਂ ਖਾ ਲਈ ਰੋਟੀ ਪਾਣੀ?
ਹੁਣ ਹੁਣੇ ਖਾ ਕੇ ਹੱਟਿਆ ਜੀ।
ਅੱਛਾ ਜੀ ਕੀ, ਖਾਦਾ ਫਿਰ ਅੱਜ ਤੁਸੀਂ?
ਮੈਂ ਤੇ ਖਿਚੜੀ ਖਾਧੀ ਆ ਜੀ।
ਅੱਛਾ-ਅੱਛਾ, ਖਿਚੜੀ ਹਾਂ ਤੁਹਾਡੀ ਥੋੜੀ ਤਬੀਅਤ ਠੀਕ ਨੀ ਰਹਿੰਦੀ ਹੋਣੀ ਤਾਂ ਕਰਕੇ। ਮੈਂ ਵੀ ਵੈਸੇ ਅੱਜ ਖਿਚੜੀ ਬਣਾਣ ਦੀ ਸੋਚ ਰਹੀ ਸੀਗੀ। ਮੇਰਾ ਪੇਟ ਠੀਕ ਨੀ ਸੀਗੀ। ਤੇ ਮੈਂ ਸੋਚਿਆ ਮੈਂ ਵੀ ਖਿਚੜੀ ਬਣਾ ਲਾ ਤੇ ਮੈਂ ਵੀ ਖਿਚੜੀ ਬਣਾਈ ਸੀ ਮਤਲਬ।
ਅੱਛਾ-ਅੱਛਾ,
ਹਾਂਜੀ, ਮੈਂ ਨਾ ਤੁਹਾਡੇ ਕੋਲੋਂ ਨਾ ਇੱਕ ਗੱਲ ਪੁੱਛਣੀ ਸੀਗੀ। ਜਿਵੇਂ ਤੁਹਾਨੂੰ ਪਤਾ ਈ ਐ ਕਿ ਅੱਜ ਅੱਜ-ਕੱਲ੍ਹ, ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਫਿਰ ਅੰਬ ਦਾ ਵੀ ਸੀਜਨ ਹੈਗਾ ਜਿਵੇਂ ਹਨਾ ਤਾਂ ਮੈਂ ਤੁਹਨੂੰ ਆਹ ਪੁੱਛਣਾ ਸੀ ਕਿ ਤੁਹਾਨੂੰ ਖਾਣ ਵਾਸਤੇ ਕਿਹੜਾ ਅੰਬ ਲੈਣਾ ਚਾਹੀਦਾ ਮਤਲਬ ਕਿਹੜਾ ਅੰਬ ਤੁਹਾਨੂੰ ਲੱਗਦਾ ਵਧੀਆ ਜਿਹੜਾ ਆਪਾਂ ਖਾਣ ਲਈ ਲਈਏ।
ਆਮ ਤਾਂ ਦੇਖੋ ਜੀ ਜੇ ਮਾਲਦਾ ਆ ਰਿਹਾ ਮਾਲਦਾ ਬਹੁਤ ਮਿੱਠਾ ਹੁੰਦਾ। ਦੁਸਹਿਰੀ ਵੀ ਐ ਮਾਲਦਾ ਦੁਸਹਿਰੀ ਦੋਨੋ ਅੰਬ ਵਧੀਆ ਨੇ।
ਹਾਂਜੀ-ਹਾਂਜੀ, ਅੱਛਾ, ਉਹ ਆਪਾਂ ਮਤਲਬ ਖਾਣ ਲਈ ਲੈ ਸਕਦੇ ਆ।
ਹੂੰ, ਹਾਂ-ਹਾਂ, ਹਾਂ ਮਾਲਦਾ ਮਾਲਦੇ ਚ ਇੱਕ ਤੇ ਗੁੱਦਾ ਜਿਆਦਾ ਹੁੰਦਾ। ਉਹ ਖਾਣ ਚ ਬੜਾ ਟੇਸਟੀ ਲੱਗਦਾ।
ਹਾਂਜੀ,
ਲੀ ਛੋਟੀ ਹੁੰਦੀ ਏ
ਹਾਂਜੀ
ਹਮ
ਅੱਛਾ ਤੇ ਫੇਰ ਮਤਲਬ ਅਹ ਤੁਹਾਨੂੰ ਕੀ ਲੱਗ ਰਿਹਾ ਕਿ ਜਿਹੜਾ ਮਾਲ ਦਾ ਤੁਸੀਂ ਮੈਨੂੰ ਦੱਸ ਰਹੇ ਹੋ ਅੰਬ ਉਹਦਾ ਜਿਹੜਾ ਰੇਟ ਰੂਟ ਹੈਗਾ ਬਾਜ਼ਾਰ 'ਚ ਇਸ ਵੇਲੇ ਠੀਕ ਚੱਲ ਰਿਹਾ ਕੀ ਜਿਆਦਾ ਰੇਟ ਵਧਿਆ ਹੋਇਆ ਉਹਦਾ
ਕ ਨਵਾਂ ਨਵਾਂ ਆਇਆ ਪੰਜ ਦਸ ਰੁਪਏ ਤੇ ਮਹਿੰਗਾ ਹੀ ਹੋਏਗਾ ਬਾਕੀ ਦੁਸਹਿਰੀ ਵਗੈਰਾ ਤੇ ਸਸਤੇ ਹੋ ਗਏ ਨੇ
ਅੱਛਾ ਜੀ ਫਿਰ ਵੀ ਮਤਲਬ
ਦੁਸਹਿਰੀ ਜਿਹੜਾ ਵਧੀਆ ਆਮ ਹੈਗਾ ਨਾ ਉਹ ਪੰਜਾਹ ਰੁਪਏ ਕਿੱਲੋ ਤੇ ਹੈ ਹੀ ਹੈ
ਅੱਛਾ ਅੱਛਾ ਪੰਜਾਹ ਰੁਪਏ ਕਿਲੋ ਮੈਂ ਤੇ ਹਜੇ ਤੱਕ ਮਤਲਬ ਨਾ ਇੱਧਰ ਆਪਣੇ ਪਤਾ ਨੀ ਕਿ ਤਾਂ ਕਿਉਂਕਿ ਹਜੇ ਆਪਾਂ ਲੈ ਕੇ ਹੀ ਨਹੀਂੀ ਆਏ ਆ ਬੂੰਬ ਤੇ ਆਪਾਂ ਸੋਚ ਰਹੇ ਸੀਗੇ ਕਿ ਲੈ ਆਦੇ ਹਾਂ ਤੇ ਮੈਂ ਕਿਹਾ ਇੱਕ ਵਾਰੀ ਨਾ ਪੁੱਛ ਲੈਂਦੀ ਹਾਂ ਮੈਂ ਵੈਸੇ ਜ਼ਿਆਦਾ ਅੰਬ ਪਸੰਦ ਕਰਦੀ ਨੀ ਹੈਗੀ ਤੇ ਬੱਚੇ ਹੀ ਖਾਂਦੀ ਨੇ ਜ਼ਿਆਦਾ ਤੇ ਮੈਂ ਕਿਹਾ ਚਲੋ ਇੱਕ ਵਾਰੀ ਤੁਹਾਡੇ ਕੋਲ ਪੁੱਛ ਲੈਂਦੀ ਆਾਂ ਕਿ ਵੀ ਕਿੜਾ ਵਾਲਾ ਵਧੀਆ ਕਿਉਂਕਿ ਕਦੀ ਕਦੀ ਨਾ ਕੀ ਹੁੰਦਾ ਹੈ ਕੁੱਛੰਬ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਖਾ ਕੇ ਨਾ ਬੱਚਿਆਂ ਦੀ ਮਤਲਬ ਜਿਵੇਂ ਫੁਲਸੀਆਂ ਨਿਕਲ ਆਉਂਦੀ ਹੈ ਸ਼ਰੀਰ ਤੇ ਤੇ ਮੈਂ ਕਿਹਾ ਵੀ ਪਹਿਲੇ ਬੰਦੇ ਕੋਲੋਂ ਸਲਾਹ ਲੈਣੀ ਚਾਹੀਦੀ ਏ। ਵੀ ਕਿਹੜਾ ਵਧੀਆ ਤੇ ਬੱਚਿਆਂ ਨੂੰ ਉਹੀ ਦੇਈਏ ਹੈਨਾ। ਆਹ
ਚਾਰੇ ਠੀਕ ਹੈ। ਅੰਬ, ਅੰਬ ਕੋਈ ਵੀ ਲਿਆਓ ਤੁਸੀਂ ਨਾ ਜੀ ਉਹ ਪਹਿਲੇ ਪਾਣੀ ਚ ਪਾ ਕੇ ਰੱਖੋ ਦੋ ਤਿੰਨ ਘੰਟੇ
ਅੱਛਾ ਜੀ, ਅੱਛਾ ਸਾਨੂੰ ਮਤਲਬ ਠੰਡੇ ਪਾਣੀ ਚ ਪਾਣਾ ਚਾਹੀਦਾ ਉਹਨੂੰ
ਹਾਂ ਉਹਦੇ ਗਰਮਹਿਸ਼ ਨਿਕਲ ਜਾਂਦੀ ਨਾ ਫਿਰ ਫਕਾਓ ਫਿਰ ਨੀ ਫ਼ਰਕ ਪੈਂਦਾ ਔਰ ਮਗਰ ਜ਼ਿਆਦਾ ਵੀ ਨਹੀਂ ਖਾਣੇ ਚਾਹੀਦੇ। ਘੱਟ ਹੀ ਖਾਣੇ ਚਾਹੀਦੇ ਨੇ, ਕਿਉਂਕਿ ਗਰਮ ਹੁੰਦਾ ਨਾ।
ਹਾਂਜੀ ਆਹ ਤਾਂ ਗੱਲ ਠੀਕ ਹੀ ਹੈ ਤਾਂ ਹੀ ਨਾ ਫ਼ਿਰ ਮੈਨੂੰ ਥੋੜ੍ਹਾ ਜਿਹਾ ਹੁੰਦਾ ਹੈ ਕਿ ਵੀ ਮਤਲਬ ਮੈਂ ਜ਼ਿਆਦਾ ਨਾ ਖਾਵਾਂ ਤੇ ਬੱਚਿਆਂ ਨੂੰ ਵੀ ਜ਼ਿਆਦਾ ਦੇਨਾ ਚਾਹੀਦਾ ਹੈ ਤਾਂ ਚਲੋ ਆ ਤਾਂ ਮਤਲਬ ਅੰਬ ਵਾਲੇ ਖਾਣ ਵਾਲੇ ਅੰਬ ਦੀ ਗੱਲ ਹੋ ਗਈ ਨਾਲੇ ਮੈਂ ਮਤਲਬ ਇਹ ਵੀ ਦੇਖ ਰਹੀ ਸੀਗੀ ਤੇ ਬਾਜ਼ਾਰ ਚ ਨਾ ਉਹ ਵੀ ਆ ਰਿਹਾ ਜਿਹੜਾ ਮਤਲਬ ਕਿ ਅੰਬ ਦਾ ਆਪਾਂ ਅਚਾਰ ਪਾਉਦੇ ਹਾਂ ਤੇ ਜਿਦਾ ਆਪਾਂ ਅਚਾਰ ਪਾਉਣਾ ਉਹਦੇ ਵਾਸਤੇ ਸਾਨੂੰ ਕਿਹੜਾ ਅੰਬ ਲੈਣਾ ਚਾਹੀਦਾ ਮਤਲਬ ਉਹ ਬਾਜ਼ਾਰ ਚ ਆ ਗਿਆ ਹੁਣੈ।
ਹਾਂ ਅੰਬ ਆ ਗਿਆ ਹਾਊ, ਉਹ ਤੁਸੀਂ ਰਾਮ ਕੇਲਾ ਪਾਓ ਤੇ ਰਾਮ ਕੇਲਾ ਚ ਇਹ ਹੁੰਦਾ ਕਿ ਉਹ ਅਚਾਰ ਖ਼ਰਾਬ ਨੀ ਹੁੰਦਾ ਜਲਦੀ।
ਅੱਛਾ ਜੀ, ਤੇ ਉਹ ਮਤਲਬ ਸਾਨੂੰ ਕਿਵੇਂ ਮਿਲਦਾ ਕੀ ਰੇਟ ਰੂਟ ਕੀ ਹਿਸਾਬ ਹੁੰਦਾ ਉਹਦਾ ਕਿ ਸਾਨੂੰ ਕਿੰਨਾ ਲੈ ਮਤਲਬ ਮੰਨ ਲਓ ਸਾਡੇ ਘਰ ਚ ਜਿਵੇਂ ਮੰਨਲਓ ਪੰਜ ਬੰਦੇ ਹੈਗੇ ਤੇ ਅਪ ਆਪਾਂ ਉਹਨੂੰ ਸਾਲ ਚਲਾਣੈ ਤੇ ਸਾਨੂੰ ਕਿੰਨਾ ਕੁ ਪਾਣਾ ਚਾਹੀਦਾ ਕਿਵੇਂ ਲੈਣਾ ਚਾਹੀਦਾ, ਤੁਹਾਨੂੰ ਅ ਤੁਹਾਨੂੰ ਥੋੜਾ ਪਤਾ ਹੋਏ ਤੇ ਮੈਨੂੰ ਦੱਸੋਗੇ।
ਘੱਟੋ ਘੱਟ ਪੰਦਰਾਂ ਵੀਹ ਕਿੱਲੋ ਤੇ ਹੋਣਾ ਚਾਹੀਦੈ।
ਅੱਛਾ ਮਤਲਬ ਪੰਦਰਾਂ ਵੀਹ ਕਿੱਲੋ ਤੇ ਕਿਵੇਂ ਮਿਲਦਾ ਉਹ ਬਾਜ਼ਾਰ ਚ ਕੀ, ਕੀ
ਬਾਜ਼ਾਰ ਚ ਬਾਜ਼ਾਰ ਚ ਪਿਛਲੇ ਸਾਲ ਤੇ ਤਿੰਨ ਸੌ ਰੁਪਏ ਦੜੀ ਸੀ ਹੁਣ ਸਾਢੇ ਤਿੰਨ ਸੌ ਹੋਏਗਾ। ਪੰਜ ਕਿੱਲੋ ਸੀ ਤਿੰਨ ਸੌ ਰੁਪਏ ਦਾ ਹੁਣ ਸਾਢੇ ਤਿੰਨ ਸੌ ਦਾ ਹੋਏਗਾ।
ਹਾਂਜੀ, ਹਾਂਜੀ ਉਹੀ ਨਾ ਕਿਉਂਕਿ ਮਹਿੰਗਾਈ ਤਾਂ ਦੇਖੋ ਵੱਧਦੀ ਜਾ ਰਹੀ ਦਿਨ ਬ ਦਿਨ ਮਹਿੰਗਾਈ ਵੱਧ ਰਹੀ ਏ। ਤੇ ਉਹਦੇ ਕਰਕੇ ਮੈਨੂੰ ਲੱਗਦਾ ਫਿਰ ਤੁਸੀਂ ਕਹਿ ਰਹੇ ਓ ਜਿਵੇਂ ਪਿਛਲੀ ਵਾਰ ਤਿੰਨ ਸੌ ਰੁਪਏ ਸੀ ਹੁਣ ਸਾਢੇ ਤਿੰਨ ਸੌ ਰੁਪਏ ਹੋ ਗਿਆ ਹੋਣਾ ਹੈਨਾ
ਹਾਂ, ਤੁਸੀਂ ਜਾਂ ਤੇ ਇੰਝ ਕਰੋ ਨਾ ਪੰਦਰਾਂ ਕਿੱਲੋ ਰਾਮ ਕੇਲਾ ਪਾ ਲੋ ਤੇ ਪੰਜ ਕਿਲੋ ਦੂਜਾ ਪਾ ਲੋ। ਵੋ ਅ ਆਪਣਾ ਉਹਨਾਂ ਨੂੰ ਉਹਨਾਂ ਨੂੰ ਸੁਕਾ ਕੇ ਸੁੱਕਾ ਅਚ ਅੰਮ ਦਾ ਅਚਾਰ ਪਾ ਲੋ। ਰਾਮ ਕੇਲਾ ਜਿਹੜਾ ਐ ਤੇਲ ਤੇਲ ਆਲਾ ਕਰਲੋ।
ਅੱਛਾ। ਤੇ ਤੇਲ ਆਲਾ ਜਿਹੜਾ ਆਪਾਂ ਪਾਨੇ ਆ ਉਹਦੇ ਚ ਤੁਹਾਨੂੰ ਕੁਛ ਥੋੜ੍ਹਾ ਅੰਦਾਜ਼ਾ ਹੈਗਾ ਕਿ ਤੇਲ ਆਲੇ ਚ ਸਾਨੂੰ ਕਿੰਨਾ ਕ ਤੇਲ ਲੱਗ ਜੂਗਾ।
ਦੇਖੋ ਜੀ, ਅੰਬ ਡੁੱਬਣਾ ਚਾਹੀਦਾ ਤੇਲ ਕਿੰਨਾ ਲੱਗ ਜਾਏ ਆ ਇਹ ਤੇ ਬਾਕੀ ਅੰਬ ਡੁੱਬਣੇ ਚਾਹੀਦੇ ਨੇ ਤੇਲ ਚ।
ਅੱਛਾ। ਤੇ ਉੱਲੀ ਵਗੈਰਾ ਤੇ ਨੀ ਲੱਗਦੀ ਮਤਲਬ ਜੇ ਆਪਾਂ ਰੱਖੀਏ ਸਾਲੋ ਸਾਲ ਮਤਲਬ ਸਾਡੇ ਖ਼ਰਾਬ ਤੇ ਨੀ ਹੁੰਦਾ।
ਨਾ, ਨਾ, ਨਾ, ਨਾ, ਨਾ ਤੁਸੀਂ ਉਹ ਚੀਨੀ ਵਾਲੇ ਵਿਆਮ ਚ ਰੱਖੋ ਨਾ ਜੀ। ਉਹਦੇ ਚ ਨੀ ਖਰਾਬ ਹੁੰਦਾ ਡੱਬਿਆਂ ਚ ਤੇ ਜਿਹੜੇ ਪਲਾਸਟਿਕ ਦੇ ਡੱਬੇ ਨੇ ਉਹਨਾਂ ਚ ਲੱਗ ਜਾਂਦੀ ਏ ਥੋੜੀ ਬਹੁਤ ਬਾਕੀ ਜਿਹੜੇ ਉਹ ਚੀਨੀ ਆਲੇ ਵੱਡੇ-ਵੱਡੇ, ਵਿਆਮ ਚੱਲਦੇ ਨੇ ਨਾ ਜੀ ਮਿੱਟੀ ਦੇ ਚੀਨੀ ਦੇ
ਹਾਂਜੀ-ਹਾਂਜੀ।
ਹਾਂ ਉਹ ਜਿਹੜੇ ਪੁਰਾਣੇ ਟਾਈਮ ਚੱਲਦੇ ਹੁੰਦੇ ਸੀ। ਉਹੀ ਉਹ ਓ-ਓ ਉਹ ਵਿਆਮ ਕਿੱਥੋਂ ਮਿਲਣ ਤੇ ਉਹ ਵਧੀਆ ਉਹਨਾਂ ਚ ਪਾ ਕੇ ਰੱਖੋ ਤੇ ਖਰਾਬ ਨੀ ਹੁੰਦਾ ਸਾਲੋ-ਸਾਲ।
ਹਾਂਜੀ-ਹਾਂਜੀ ਨਹੀਂ ਠੀਕ ਕਹਿ ਰਹੇ ਹੋ, ਤੁਸੀਂ ਤਾਂ ਮੈਂ ਨਾ ਸੋਚ ਹੀ ਰਹੀ ਸੀ। ਕੀ ਲੈ ਕੇ ਆਵਾਂਗੇ, ਤੇ ਮੈਂ ਕਿਹਾ ਤੁਹਾਡੇ ਕੋਲ ਪੁੱਛ ਲਾਂ ਹਾਂਜੀ ਤੁਸੀਂ ਕੀ ਕਹਿ ਰਹੇ ਸੀਗੇ।
ਬਾਕੀ ਹੈ ਕਿ ਅੰਬ ਚ ਜਦ ਵੀ ਦੇਖੋ ਤੇਲ ਘੱਟ ਹੈ ਥੋੜਾ ਤੇਲ ਪਾ ਲੋ ਜਿੰਨਾ ਡੁੱਬਿਆ ਜਿੰਨਾ ਡੁੱਬਿਆ ਰਹੇਗਾ ਓਨਾ ਤੇਲ ਵਾਲਾ ਠੀਕ ਰਹੇਗਾ।
ਹਾਂ ਆਪਾਂ ਤਾਂ ਇਹਹੀ ਸੋਚ ਰਹੇ ਹਾਂ ਜੀ, ਕਿ ਆਪਾਂ ਨਾ ਦੋਨੋ ਪਾ ਲੈਂਦੇ ਹਾਂ ਥੋੜਾ-ਥੋੜਾ ਜਿਵੇਂ ਆਪਾਂ ਸੁੱਕਾ ਵੀ ਪਾ ਲੈਂਦੇ ਹਾਂ, ਤੇ ਗਿੱਲਾ ਵੀ ਪਾ ਲੈਂਦੇ ਹਾਂ ਤੇਲ ਵਾਲਾ ਕਿਉਂਕਿ ਬੱਚੇ ਨਾ ਦੋਨੋਂ ਪਸੰਦ ਕਰਦੇ ਆ। ਜ਼ਿਆਦਾਤਰ ਤੇ ਬੱਚੇ ਕੀ ਕਰਦੇ ਨੇ ਉਹ ਗਿੱਲਲੇ ਵਾਲਾ ਪਸੰਦ ਕਰਦੇ ਨੇ ਮਤਲਬ ਜਿਹੜਾ ਤੇਲ ਚ ਡੁੱਬਿਆ ਦੇ ਨਾ, ਉਹ ਵਾਲਾ ਉਹ ਜ਼ਿਆਦਾ ਪਸੰਦ ਕਰਦੇ ਨੇ ਤੇ ਮੈਂ ਸੋਚ ਰਹੀ ਕਿ ਜਿਹੜਾ ਤੇਲ ਵਾਲਾ ਹੈਗੀ ਹੈ, ਉਹ ਮੈਂ ਅਧਿਕ ਮਾਤ ਾਂ ਚ ਪਾ ਲਾ ਜਿਆਦਾ ਠੀਕ ਆ ਤਾਂ ਫੇਰ, ਮੈਂ ਸੋਚ ਰਹੀ ਸੀ। ਕਿ ਬਾਜ਼ਾਰ ਜਾਵਾਂ ਤੇ ਲੈ ਕੇ ਆਵਾਂ ਇਸ ਕਰਕੇ ਮੈਂ ਫਿਰ ਤੁਹਾਨੂੰ ਫੋਨ ਕੀਤਾ। ਕਿਉਂਕਿ ਮੈਨੂੰ ਨਾ ਇਹਨੀ ਸਮਝ ਨਹੀਂ ਹੈਗੀ, ਇਸ ਬਾਰੇ ਤਾਂ ਫਿਰ ਮੈਨੂੰ ਹੋਇਆ ਕਿ ਤੁਸੀਂ ਵੱਡੇ ਹੋ ਸਮ ਦਾਰ ਓ ਤੁਹਾਨੂੰ ਪਤਾ ਤਾਂ ਤੁਸੀਂ ਮੈਨੂੰ ਦੱਸ ਦੋਗੇ ਤੇ ਉਸ ਹਿਸਾਬ ਨਾਲ ਬੰਦਾ ਲੈ ਆਂਦਾ ਹਨਾ
ਉਹ ਤਾਂ ਤੁਸੀਂ ਨਾ ਜੀ ਕੋਈ ਅੰਬਾਂ ਦਾ ਮਸਾਲਾ ਵੇਚ ਰਹੇ ਹੁੰਦੇ ਨੇ ਨਾ ਤੁਸੀਂ ਉਹਨਾਂ ਕੋਲ ਚਲੇ ਜਾਓਗੇ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਪੰਦਰਾਂ ਕਿਲੋ ਅਮ ਐ ਤੇ ਉਹ ਜ਼ਿਆਦਾ ਹੀ ਦਿੰਦੇ ਨੇ ਮਸਾਲਾ ਤੁਸੀਂ ਬਾਰਾਂ ਕਿੱਲੋ ਆਉਂਦਾ ਉਹ ਤੇਰਾਂ ਕਿੱਲੋ ਦਾ ਮਸਾਲਾ
ਹਾਂਜੀ।
ਉਹ ਪੰਦਰਾਂ ਕਿੱਲੋ ਚ ਪੂਰਾ ਹੋ ਜਾਂਦਾ।
ਅੱਛਾ-ਅੱਛਾ ਮਤਲਬ ਅ ਹੋਜੂਗਾ ਮਤਲਬ, ਜਿਵੇਂ ਸਾਡੇ ਪਰਿਵਾਰ ਵਾਸਤੇ ਉਹ ਮਤਲਬ ਪੂਰਾ ਹੈਗਾ ਮਤਲਬ, ਘੱਟ ਘੱਟ ਨੀ ਪਏਗਾ ਸਾਨੂੰ ਮਤਲਬ
ਨਾ ਨਾ ਨਾ ਨਾ ਉਹ ਤੁਹਾਡੇ ਜਿਸ ਤਰ੍ਹਾਂ ਜਨੇ ਜਿਸ ਤਰ੍ਹਾਂ ਤੁਸੀਂ ਜ਼ਿਆਦਾ ਖਾਣ ਵਾਲੇ ਹੋ ਅੰਬ ਉਹ ਜਨਵਰੀ - ਫਰਵਰੀ ਤੱਕ ਚਲੇਗਾ ਤੁਹਾਡਾ
ਅੱਛਾ-ਅੱਛਾ ਹਾਂ ਮਤਲਬ, ਕਿ ਇੱਕ ਮਤਲਬ ਜਨਵਰੀ-ਫਰਵਰੀ ਤੱਕ ਵੀ ਤੁਸੀਂ ਲਾ ਲਓ ਨਹੀਂ ਤੇ ਮੈਨੂੰ ਤਾਂ ਲੱਗਦਾ ਕਿ ਇੱਕ ਸਾਲ ਤੇ ਸਾਡਾ ਲੰਘ ਹੀ ਜਾਏਗਾ ਜਿਵੇਂ ਹਨਾ
ਹਮ-ਹਮ,
ਲੰਘਾ ਸਕਦਾ ਸਾਡਾ ਇੱਕ ਸਾਲ
ਹੈ ਜੀ,
ਇੱਕ ਸਾਲ ਤੇ ਮਤਲਬ ਸਾਡਾ ਲਗਾ ਹੀ ਰਹੇਗਾ। ਨਾ ਉਹ ਜਿਵੇਂ ਮੰਨ ਲਓ, ਆਪਾਂ ਅੱਜ ਪਾਇਆ
ਬੜੇ ਆਰਾਮ ਨਾਲ ਆਇਆ ਗਿਆ ਵੀ ਖਾ ਲੇ ਤਾਂ ਵੀ ਨਹੀਂ ਮੁੱਕਦਾ ਜੀ।
ਅੱਛਾ ਜੀ, ਅੱਛਾ ਜੀ। ਉਹੀ ਤਾਂ ਫਿਰ ਮੈਂ ਸੋਚ ਰਹੀ ਸੀਗੀ, ਚਲੋ ਪਾ ਈ ਲੈਂਨੇ ਹਾਂ ਬੜੇ ਦਿਨ ਹੋ ਗਏ ਨੇ ਕਿ ਮੈਂ-ਮੈਨੂੰ ਚੇਤਾ ਹੋ ਰਿਹਾ ਸੀਗਾ ਕਿ ਪਾਣੈ-ਪਾਣੈ ਤੇ ਫਿਰ ਮੈਂ ਕਿਆ ਤੁਹਾਡੇ ਕੋਲ ਸਲਾਹ ਲਵਾਂ, ਤੇ ਮੈਂ ਹੁਣ ਲੈ ਲੀ, ਅੱਛਾ ਜੇ -ਜੇ ਮੈਨੂੰ ਲੋੜ ਪਈ ਉੱਥੇ ਜਾ ਕੇ ਜੇ ਮੈਨੂੰ ਸਮਝ ਨਾ ਲੱਗੀ, ਜਦੋਂ ਮੈਂ ਬਾਜ਼ਾਰ ਗਈ ਅੰਬ ਲੈਣ। ਤੇ ਕੀ ਮੈਂ ਤੇਨੂ ਫੋਨ ਕਰ ਸਕਦੀ ਆ ਉੱਥੇ ਜਾ ਕੇ ਵੀ ਤਾਡੀ ਗੱਲਬਾਤ ਕਰਾ ਦਾ, ਕਿਉਂਕਿ ਉਹ, ਕਈ ਕਈ ਲੋਕੀ ਕੀ ਕਰਦੇ ਨੇ ਲੁੱਟ ਲੈਂਦੇ ਨੇ ਸਾਨੂੰ ਫਿਰ।
ਨਹੀਂ ਨਹੀਂ, ਕਰਾ ਦੇ ਜੇ ਗੱਲ, ਉਹ ਤੇ ਉੱਥੇ ਬੈਠੇ ਹੁੰਦੇ ਨੇ ਰਾਮ ਕੇਲਾ ਨਾਲੇ ਉਹ ਕੱਟ ਕੇ ਵੀ ਦਿੰਦੇ ਨੇ। ਆਪਣੇ ਸਾਬ ਦੀਆਂ ਫਾੜੀਆਂ ਕਟਵਾ ਲਏ, ਜਿਸ ਸਾਬ ਦੀਆਂ ਫਾੜੀਆਂ ਚ ਚਾਹੀਦੀਆਂ। ਹਾਂ ਉਹ, ਉਹ ਕੱ, ਉਹ ਕੱਟ ਕੇ ਵੀ ਦੇਣਗੇ ਘਰ ਆ ਕੇ ਗਿੱਟ ਟਾਂ ਕੱਢ ਕੇ, ਤੇ ਆਪਣਾ ਧੋ ਲਿਆ ਜੇ।
ਅੱਛਾ, ਠੀਕ ਆ ਜੀ, ਠੀਕ ਆ, ਮਤਲਬ ਜੇ ਆਪਾਂ ਮਤਲਬ ਕਟਵਾਣਿਆਂ ਨਾ ਕਟਵਾਉਣਾ ਨਾ ਹੋਇਆ, ਠੀਕ ਹੈ ਮਤਲਬ ਕਿਉਂਕਿ ਨਾ ਸਾਡੀ ਇੱਧਰ ਹੈਗਾ ਹੈ, ਕਿਉਂਕਿ ਕਟਵਾਨ ਦੇ ਮੈਨੂੰ ਲੱਗਦਾ ਹੈ ਉਹ ਨਾ ਕਦੀ ਕਦੀ ਪੈਸੇ ਲੈਂਦੇ ਨੇ। ਲੈਂਦੇ ਕਿ ਨੀ ਲੈਂਦੇ।
ਨਹੀਂ ਨਹੀਂ ਦੋ ਰੁਪਏ ਕਿੱਲੋ ਲੈਂਦੇ ਨੇ ਜੀ, ਮਤਲਬ ਦਸ ਰੁਪਏ ਪੰਜ ਕਿ
ਉਹੀ ਫਿਰ ਮੈਂ ਸੋਚ ਰਹੀ ਸੀ, ਉਹ ਪੈਸੇ ਬੱਚ ਜਾਣਗੇ ਕਿਉਂਕਿ ਸਾਡੇ ਕੋਲ ਨਾ ਕੱਟਣ ਵਾਲਾ ਉਹ ਹੈਗਾ, ਤੇ ਆਪਾਂ ਘਰ ਹੀ ਆ ਕੇ ਕੱਟ ਲਾਂਗੇ।
ਆਹੋ ਜੇ ਹੈਗਾ ਤੇ ਵਧੀਆ ਗੱਲ ਐ। ਮਗਰ ਹੁਣ ਸਾਡੇ ਸਾਡਾ ਤਾਂ ਸਾਡੇ ਕੋਲ ਨੀ ਕੱਟਿਆ ਜਾਂਦਾ ਨਾ ਜੀ। ਸਾਡੇ ਕੋਲੋਂ ਇੰਨੀ ਮਿਹਨਤ ਹੁੰਦੀ ਨੀ ਅਸੀਂ ਤੇ ਕਟਵਾ ਕੇ ਹੀ ਲਿਆਂਦੇ।
ਹਾਂਜੀ, ਨਹੀਂ ਆਹ ਵੀ ਠੀਕ ਐ ਜੀ ਕਟਵਾ ਕੇ ਵੀ ਲਿਆਓ ਤੇ ਚਲੋ ਮੈਂ ਆਪਣੇ ਨਾ ਦੇ ਹਿਸਾਬ ਨਾਲ ਦੇਖਾਂਗੀ। ਕਿ ਮਤਲਬ ਜਿੰਨੇ ਕ ਮੇਰੇ ਕੋਲ ਮਤਲਬ ਮੇਰਾ ਬਜਟ ਹੋਇਆ ਉਹਦੇ ਹਿਸਾਬ ਨਾਲ ਹੀ ਫਿਰ ਮੈਂ ਦੇਖ ਲਾਂਗੀ ਜੇ ਮੈਨੂੰ ਕੱਟਵਾਣ ਵਾਲਾ ਠੀਕ ਲੱਗਿਆ ਮੈਂ ਕੱਟਵਾ ਕੇ ਲਿਆਵਾਂਗੀ। ਨਹੀਂ, ਤੇ ਮਸ਼ੀਨ ਤਾਂ ਦੇਖੋ ਸਾਡੇ ਕੋਲ ਹੈਗੀ ਕੱਟਣ ਵਾਲੀ। ਆਪਾਂ ਖੁੱਦ ਕੱਟ ਲਾਂਗੇ ਕਿਉਂਕਿ ਸਾਡੇ ਕੋਲ ਵੈਸੇ ਵੀ ਲੋਕੀ ਆਂਦੇ ਨੇ ਉਹ ਲੈ ਕੇ ਆਂਦੇ ਨੇ ਅੰਬ ਉਂਬ। ਤੇ ਸਾਨੂੰ ਕਹਿੰਦੇ ਨੇ ਕੱਟ ਦੋ, ਤੇ ਆਪਾਂ ਤੇ ਮਤਲਬ ਉਹਨਾਂ ਕੋਲ ਕੋਈ ਪੈਸੇ ਪੂਸੇ ਲੈਂਦੇ ਨੀ ਹੈਗੇ। ਆ ਮੈਂ ਕਿਹਾ ਚਲੋ ਇੱਕ ਇ ਤਰ੍ਹਾਂ ਦੀ ਸੇਵਾ ਹੀ ਹੋ ਗਈ ਏ ਬੰਦਿਆਂ ਦੀ।
ਉਹ ਅੰਬ ਦਾ ਟੋਕਾ ਰੱਖਿਆ ਹੋਣਾ ਨਾ ਤੁਸੀਂ ਅੰਬ ਕੱਟਣ ਆਲਾ।
ਹਾਂਜੀ-ਹਾਂਜੀ, ਉਹ ਨਾ ਰੱਖਿਆ ਹੋਇਆ ਡੈਡੀ ਜੀ ਨੇ ਰੱਖਿਆ ਹੋਇਆ ਤੇ ਉਹ ਹਰ ਸਾਲ ਮਤਲਬ ਆਪੇ ਹੀ ਕੱਟਦੇ ਨੇ। ਤੇ ਹੁਣ ਤੇ ਮਤਲਬ ਬੜੇ ਟਾਈਮ ਤੋਂ ਉਹਨਾਂ ਨੂੰ ਮਤਲਬ ਥੋੜੀ ਦਿੱਕਤ ਹੈਗੀ ਤੇ ਉਹ ਨਹੀਂ ਕੱਟ ਰੇ ਪਰ ਇਹ ਹੈਗਾ ਕਿ ਮੈਨੂੰ ਵੀ ਆਂਦਾ ਈ ਐ ਤੇ ਮੈਂ ਸੋਚ ਰਹੀ ਆ ਕਿ ਮੈਂ ਆਪੇ ਹੁਣ ਇਸ ਵਾਰੀ ਆਪਣੇ ਆਪ ਕਰਕੇ ਵੇਖਦੀ ਆ।
ਠੀਕ ਹੈ ਜੀ, ਫਿਰ ਤੋਂ ਵਧੀਆ ਗੱਲ ਈ ਕੋਈ ਨੀ ਹੈਗੀ।
ਹਾਂਜੀ-ਹਾਂਜੀ, ਇਸ ਤੋਂ ਵਧੀਆ ਤੇ ਗੱਲ ਨੀ ਹੈ ਕਿਉਂਕਿ ਇਹ ਆ ਕਿ ਸਾਡੇ ਪੈਸੇ ਵੀ ਬਚ ਜਾਣਗੇ।
ਹਾਂ-ਹਾਂ, ਜੀ ਬਿਲਕੁਲ-ਬਿਲਕੁਲ,
ਹੈਨਾ। ਤੇ ਮਤਲਬ ਮੇਰਾ ਪੈ ਹੀ ਜਾਏਗਾ ਅੰਬ ਚੰਗੇ ਤਰੀਕੇ ਨਾਲ ਜਿਵੇਂ ਮਤਲਬ ਕਿ ਮੈਂ ਸੋਚਾ ਤੇ ਅ ਮਤਲਬ ਮੈਨੂੰ ਅ ਟੋਟਲ ਮੈਨੂੰ ਤੁਸੀਂ ਕਿੰਨਾ ਲੱਗਦਾ ਕਿੰਨੇ ਪੈਸੇ ਚ ਪੈ ਜੇਗਾ।
ਇਹ ਤੁਸੀਂ ਦੇਖਲੋ ਜੀ। ਅ ਇੱਕ ਹਜ਼ਾਰ ਪੰਜਾਹ ਤੇ ਦੋ ਹਾਂਜੀ ਪੰਦਰਾਂ ਸੌ ਕੁ ਰੁਪਏ ਲੱਗ ਹੀ ਜਾਣੇ ਤੁਹਾਡੇ ਜੀ ਪੰਦਰਾਂ ਸੌ ਸੋਲਾਂ ਸਤਾਰਾਂ ਸੌ ਰੁਪਏ ਲੱਗ ਜਾਣੇ ਤੇਲ ਸਮੇਤ
ਅੱਛਾ ਜੀ ਚਲੋ। ਠੀਕ ਆ, ਫੇਰ ਮੈਂ ਇੰਨਾ ਕ ਆਪਣੇ ਜਿਹੜੇ ਪੈਸੇ ਹੈਗੇ ਕੱਢਵਾ ਲਾਂਗੀ। ਤੇ ਫੇਰ ਵੀ ਲੋੜ ਪਈ ਤਾਂ ਤੁਹਾਨੂੰ ਫੋਨ ਕਰਦੀ ਆ ਠੀਕ ਆ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।